ਹੈ,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
ਹੋਰ ਕਿਵੇਂ ਹੋ ਜੀ?
ਵਧੀਆ ਜੀ, ਤੁਸੀਂ ਦੱਸੋ
ਵਧੀਆ ਜੀ ਵਧੀਆ ਕੀ ਕਰ ਰਹੇ ਸੀ ਜੀ
ਬੱਸ ਜ ਫ੍ਰਰੀ
ਓਕੇ ਜੀ ਹੋਰ ਘਰ ਪਰਿਵਾਰ ਕਿਵੇਂ ਹੈ ਜੀ
ਵਧੀਆ ਜੀ ਵਧੀਆ ਤੁਸੀਂ ਸੁਣਾਓ, ਤੁਹਾਡਾ ਘਰ ਪਰਿਵਾਰ ਕਿੱਦਾਂ।
ਵਧੀਆ ਜੀ ਵਧੀਆ ਅੱਜ ਆਪਾਂ ਸਰਦੀਆਂ ਤੇ ਗਰਮੀਆਂ ਦੇ ਟੋਪਿਕ ਬਾਰੇ ਗੱਲ ਕਰਾਂਗੇ ਜੀ
ਹਾਂਜੀ
ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਜੀ ਜੇ ਸਰਦੀਆਂ ਤੇ ਗਰਮੀਆਂ ਦੇ ਜਿਹੜੀ ਸਰਦੀ ਤੇ ਗਰਮੀ ਹੁੰਦੀ ਹੈ ਜੀ, ਉਹਦੇ ਵਿੱਚੋਂ ਤੁਹਾਨੂੰ ਕਿਹੜੀ, ਕੀ ਪਸੰਦ ਹੈ ਜੀ?
ਮੈਨੂੰ ਤਾਂ ਜੀ ਸਰਦੀ ਪਸੰਦ ਹੈ, ਜੀ।
ਅਹ ਮੈਨੂੰ ਤਾਂ ਜੀ ਸਿਆਲਾਂ ਦੇ ਦਿਨ, ਬਹੁਤ ਜ਼ਿਆਦਾ ਪਸੰਦ ਨੇ।
ਹਾਂਜੀ, ਹਾਂਜੀ।
ਠੰਡ 'ਚ ਬੰਦਾ ਜਿੰਨੇ ਮਰਜੀ ਕੱਪੜੇ ਪਾ ਸਕਦੇ ਆ, ਜੀ।
ਹਾਂਜੀ-ਹਾਂਜੀ।
ਕੋਟ, ਜੈਕੇਟ, ਸ਼ਾਲ ਪਾਏ ਬਹੁ, ਬਹੁਤ, ਵਧੀਆ ਲੱਗਦੇ ਨੇ ਜੀ। ਸਭ ਤੋਂ ਵੱਡੀ ਗੱਲ ਤਾਂ ਜੀ, ਸਿਆਲਾਂ ਦੇ ਦਿਨਾਂ'ਚ ਜੀ ਖਾਣਾ-ਪੀਣਾ ਸਭ ਹਜ਼ਮ ਵੀ, ਹੋ ਜਾਂਦਾ ਜੀ।
ਹਾਂਜੀ, ਹਾਂਜੀ।
ਗਾਰਮ, ਗਾਰਮ, ਚਾਹ ਲਾਲੋ ਜੀ। ਸਰ੍ਹੋਂ ਦਾ ਸਾਗ, ਮੱਕੀ ਦੀ ਰੋਟੀ।
ਹਾਂਜੀ।
ਰਾਤ ਨੂੰ ਰਜਾਈ'ਚ ਬਹਿ ਕੇ, ਮੂੰਫਲੀਆਂ ਖਾਣੀਆਂ ਜੀ।
ਹਾਂਜੀ, ਹਾਂਜੀ।
ਸਭ ਤੋਂ ਵਧੀਆ ਲੱਗਦਾ ਜੀ, ਜਦੋਂ ਰਾਤ ਨੂੰ ਬਹਿਕੇ ਰਜਾਈ'ਚ ਮੂੰਫਲੀਆਂ ਖਾਂਨੇ ਆ, ਜੀ।
ਹਾਂਜੀ-ਹਾਂਜੀ।
ਸੱਚੀ ਬੜਾ ਸਵਾਦ ਆਉਂਦਾ ਹੈ, ਠੰਡ'ਚ। ਬੰਦਾ ਜਿੰਨੇ ਮਰਜ਼ੀ ਕੰਮ ਕਰ ਲਵੇ, ਥਕਾਵਟ ਨਹੀਂ ਹੁੰਦੀ।
ਹਾਂਜੀ, ਥਕਾਵਟ ਵੀ ਨਹੀਂ ਹੁੰਦੀ ਜੀ, ਹਾਂਜੀ।
ਨੀਂਦ ਵੀ ਬਹੁਤ ਗੂੜੀ ਆਂਦੀ ਆ, ਜੀ
ਹਾਂਜੀ-ਹਾਂਜੀ।
ਸਿਆਲਾਂ ਦੇ ਦਿਨ ਜੀ, ਬਹੁਤ ਜਿਆਦਾ ਵਧੀਆ ਲੱਗਦੇ ਨੇ ਜੀ।
ਹਾਂਜੀ।
ਆਪਾ 'ਧੁੱਪ' ਦੀ ਵੀ ਉਡੀਕ ਕਰਦੇ ਹ, ਸਿਆਲਾਂ ਦੇ ਦਿਨਾਂ'ਚ। ਦੂਜੇ ਪਾਸੇ ਜੀ, ਜਿਵੇਂ ਗਾਰਮੀਆਂ ਦੇ ਦਿਨ
ਹਾਂਜੀ।
ਅਹ ਬੰਦਾ ਸਾਰਾ ਦਿਨ ਜ ਇੱਕ, ਪਸੀਨੇ ਨਾਲ ਹੀ ਭਿੱਜਿਆ ਰਹਿੰਦਾ ਜੀ।
ਹਾਂਜੀ-ਹਾਂਜੀ, ਇਹ ਤਾ, ਹੈ।
ਸਾਰਾ ਦਿਨ ਪਿੰਡਾ, ਚਿੱਪ-ਚਿੱਪ ਕਰੀ ਜਾਂਦਾ ਈ। ਦੇਖੋ ਨਾਲੇ ਆਪਣਾ, ਸਾਰਾ ਦਿਨ ਦਿਮਾਗ ਵੀ ਖ਼ਰਾਬ ਰਹਿੰਦਾ ਜੀ।
ਹਾਂਜੀ, ਹਾਂਜੀ।
ਫਿਰ ਵੀ ਏਸੀ, ਕੂਲਰ ਅੱਗੇ ਬੈਠ ਕੇ ਵੀ, ਬਾਹਰ ਨਿਕਲਣ ਦਾ ਦਿਲ ਨ ਹੁੰਦਾ
ਹਾਂਜੀ-ਹਾਂਜੀ।
ਨਾ ਕੋਈ, ਕੰਮ ਕਰਨ ਨੂੰ ਜੀ ਕਰੇ ਜੀ।
ਹਾਂਜੀ।
ਗਰਮੀ ਵਿੱਚ ਬਸ ਇੱਕ ਚੀਜ਼ ਵਧੀਆ ਲੱਗਦੀ ਆ ਜੀ, ਠੰਡਾ ਖਾਣਾ ਠੰਡਾ ਪਾਣੀ। ਸ਼ਰਬਤ, ਕੁਲਫੀਆਂ, ਆਈਸ ਕਰ੍ਰੀਮਾਂ। ਜਿਵੇਂ ਨਿੰਬੂ ਪਾਣੀ, ਹੋਰ ਬਹੁਤ ਸਾਰੀਆਂ ਚੀਜ਼ਾਂ।
ਹਾਂਜੀ ਗਰਮੀਆਂ ਚ ਤਾਂ ਜੀ, ਹਾਂਜੀ ਖਰਚੇ ਵੀ ਵੱਧ ਜਾਂਦੇ ਨੇ ਜੀ। ਜਿਵੇਂ ਲਾਈਟ ਦਾ ਹੋ ਗਿਆ, ਬਿੱਲ ਹਾਂਜੀ ਫਰਿੱਜ
ਹਾਂਜੀ, ਬਿਲਕੁਲ।
ਹਾਂਜੀ।
ਅਂ, ਸਿਆਲਾਂ'ਚ ਤਾਂ ਜੀ, ਜਿਵੇਂ, ਆਪਾਂ ਅਹ ਕਹਿ ਦਿੰਨੇ ਆ, ਵੀ ਸਾਰਾ ਦਿਨ ਆਪਾਂ, ਧੁੱਪ ਕਿਣੀ ਦੇਖੀ ਜਾਂਦੇ, ਹਾਂ ਵੀ ਧੁੱਪ ਆਊਗੀ।
ੱਪ ਸੇਕਾਂਗੇ, ਗਰਮ ਕੱਪੜੇ ਪਾਕੇ ਅੰਦਰ ਬਹਿ ਜਾਂਨੇ ਆ ਜੀ। ਜੀ, ਸਾਰਾ ਦਿਨ ਕੰਮ ਵੀ ਕਰੀ ਜਾਨੇ ਆ ਜੀ। ਪਰ ਫਿਰ ਵੀ ਸਿਆਲ'ਚ ਜਿਹੜੀ ਧੁੱਪ ਆਈ, ਸੇਕਣ ਦਾ ਨਜ਼ਾਰਾ ਵੀ ਅੱਡ
ਹਾਂਜੀ।
ਆਂ, ਜਦੋਂ ਸਾਰਾ ਪਰਿਵਾਰ ਇਕੱਠਾ ਹੋਕੇ ਮੰਜੇ ਤੇ, ਬਹਿੰਦਾ ਜੀ। ਉਦੋਂ ਆਪਾਂ ਧੁੱਪ ਸੇਕਦੇ ਹਾਂ ਜੀ ਗਰਮੀਆਂ ਚ ਚੀਜ਼ ਨਹੀਂੀ ਹੈਗੀ ਜੀ। ਅ ਜਿਵੇਂ ਹਿਸਾਬ ਕਿਤਾਬ ਹੈ ਜਿਵੇਂ ਠੰਡ ਤੇ ਅਹ ਸ਼ਕੀਨ ਹੈ ਸ਼ਕੀਨ ਹੋ ਜਾ ਰਹੇ ਹੋ ਗਰਮੀ ਦੇ ਜੀ।
ਜੀ ਠੰਡ ਦੀ।
ਅੱਛਾ ਜੀ।
ਹਾਂਕ ਜੀ ਜਿਹੜੀ ਮਤਲਬ ਸਰਦੀਆਂ ਚ ਆ ਜੀ ਜਿਵੇਂ ਤੁਸੀਂ ਕਿਹਾ ਹੀ ਆ ਕਿ ਮਤਲਬ ਜਿੰਨੇ ਮਰਜੀ ਕੱਪੜੇ ਪਾ ਲੋ ਥਕਾਵਟ ਨਹੀਂ ਹੁੰਦੀ। ਹਨਾ ਜੀ ਐਈਂ ਫਿਰਦਾ ਐਹੀਂ ਲੱਗਦਾ। ਦਾ ਰਹਿੰਦਾ ਜੀ ਹਾਂਜੀ ਵੀ ਕੰਮ ਕਰੀ ਚਲੋ ਕੋਈ। ਮਤਲਬ ਪਤਾ ਨਹੀਂ ਲੱਗਦਾ ਗਰਮੀਆਂ ਚ ਤਾਂ ਅਸੀਂ ਪਸੀਨ ਦੇ ਨਾਲ ਭਿੱਜ ਜਾਂਦੇ ਹਾਂ। ਕੁਛ ਵੀ ਨੀ ਕਰਾਇ ਜਾਂਦਾ।
ਹਾਂਜੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ।
ਪੰਜੀ।
ਅਹ ਜਿਵੇਂ ਆਪਾਂ ਦੇਖੀਏ ਜੀ, ਇੱਕ ਗੱਲ ਹੋਰ ਵੀ ਬੜੇ ਕਮਾਲ ਦੀ ਹੈ ਜੀ।
ਹਾਂਜੀ।
ਕੱਪੜੇ ਧੋਣ ਦੀ ਟੈਨਸ਼ਨ ਬਹੁਤ ਘੱਟ, ਜਾਂਦੀ ਹੈ ਜੀ ਗਰਮੀਆਂ ਚ ਜੀ।
ਹਾਂਜੀ, ਹਾਂਜੀ।
ਹਾਂਜੀ ਦੋ ਦੋ ਵਾਰ ਬਦਲਦੇ ਆ ਜੀ, ਹਰ ਰੋਜ਼ ਧੋਣੇ ਪੈਂਦੇ ਨੇ ਜੀ।
ਹਾਂਜੀ, ਹਾਂਜੀ।
ਸਿਆਲਾਂ ਚ ਜੈਕਟ ਸਵੈਟਰ ਪ ਲੋ ਹਫ਼ਤਾ ਲਗਾ ਦਿੰਦੇ ਨੇ ਜੀ।
ਹਾਂਜੀ।
ਜਿੰਨੇ ਮਰਜੀੀ ਕੱਪੜੇ ਪਾਈਓ ਕੋਈ ਥਕਾਵਟ ਨਹੀਂ ਮਹਿਸੂਸ ਹੁੰਦੀ।
ਹਾਂਜੀ ਹਾਂਜੀ।
ਤੇ ਸਭ ਤੋਂ ਵੱਡੀ ਮੁਸੀਬਤ ਹੋ ਜਾਂਦੀ ਹੈ ਸਿਆਲਾ ਚ। ਸਵੇਰੇ ਨੂੰ ਹਣਦੀ ਜੀ। ਕਿਉਂਕਿ ਸਵੇਰੇ ਜਲਦੀ ਨੀ ਉੱਠਿਆ ਜਾਂਦਾ ਉਸ ਤ ਹੀ।
ਹਾਂਜੀ ਸਿਆਲ ਚ ਬਸ ਆਈਏ ਜੀ ਸਵੇ ਜਲਦੀ ਨ ਉੱਠਿਆ ਜਾਂਦਾ ਨਾਇਆ ਨੀ ਜਾਂਦਾ ਜੀ।
ਦੇਖੋ ਜਦੋਂ ਬੰਦਾ ਗੀਜਰ ਮੂਹਰੇ ਖੜ ਕੇ ਦਸ ਵਾਰ ਸੋਚਦਾ ਹੈ। ਨਾਾਮਾ ਕਿਨਾ ਨਾ ਮਾ ਨਾਾਮਾ ਕਿਨਾ ਨਾ ਮਾਾਈ।
ਹਾਂਜੀ ਹਾਂਜੀ।
ਕਿਉਂਕਿ ਕਈ ਵਾਰ ਤਾਂ ਲੋਕ ਠੰਡ ਕਰਕੇ ਇੱਕ ਇੱਕ ਦਿਨ ਛੱਡ ਕੇ ਹੀ ਨਹਾਉਂਦੇ ਨੇ ਜੀ। ਪਰ ਗਰਮੀ ਚ ਬੰਦੇ ਬੰਦੇ ਦਾ ਦਿਨ ਚ ਤਿੰਨ ਘ ਵੀ ਨਹਾ ਲੈਂਦਾ।
ਹਾਂਜੀ ਤਿੰਨ ਚਾਰ ਵਾਰ ਪੱਕਾ ਹੀ ਹੁੰਦਾ ਜੀ।
ਹਾਂਜੀ ਉਹਨੂੰ ਠੰਡਕ ਮਿਲਦੀ ਹੈ ਉਹਦੇ ਨਾਲ ਜੀ।
ਹਾਂਜੀ ਹਾਂਜੀ।
ਦੇਖੋ ਆਪਾਂ ਜਿਵੇਂ ਸਵੇਰੇ ਉੱਠਦੇ ਹਾਂ ਪਹਿਲਾਂ ਨਹਾਉਣੇ ਆ ਜੀ। ਤੇ ਫੇਰ ਦੋ ਤਿੰਨ ਵਾਰ ਫੇਰ ਵੀ ਨਹਾਇਆ ਜਾਂਦਾ ਰਾਮ ਨਾਲ ਜੀ।
ਹਾਂਜੀ ਹਾਂਜੀ।
ਵੈਸੇ ਆਪਾਂ ਗਰਮੀ ਦੇ ਵਿੱਚ ਖਾਣ ਪੀਣ ਦੇ ਮਾਮਲੇ ਚ ਕੁਛ ਵੀ ਨਹੀਂੀ ਖਾ ਸਕਦੇ ਜੀ। ਹਰੇਕ ਚੀਜ਼ ਨਾਲ ਗਰਮੀ ਆਉਣ ਲੱਗ ਜਾਂਦੀ ਹੈ ਤੇਜ਼ਾਬ ਬਣ ਜਾਂਦਾ।
ਹਾਂਜੀ।
ਸਿਆਲ ਚ ਜਿਵੇਂ ਮਰਜੀ ਕੁੱਛ ਮਰਜੀ ਖਾ ਲੋੋ ਜੀ।
ਹਾਂਜੀ ਹਾਂਜੀ।
ਜਿਵੇਂ ਆਪਾਂ ਘਰੇ ਬਣਾਈਆਂ ਆਲਸੀ ਦੀਆਂ ਪਿੰਨੀਆਂ ਜੀ। ਖੋਆ ਗੂੰਦ ਦੇ ਲੱਡੂ
ਹਾਂਜੀ।
ਮੂੰਦ ਦੇ ਲੱਡੂ।
ਹਾਂਜੀ।
ਗਰਮੀ ਚ ਬੰਦਾ, ਖਾਣ ਪੀਣ ਬਾਰੇ ਵੀ ਬਹੁਤ ਜ਼ਿਆਦਾ ਸੋਚਦਾ ਹੈ।
ਹਾਂਜੀ, ਠੰਡ 'ਚ ਹਾਂਜੀ।
ਕਈ ਵਾਰ ਤਾਂ ਐਵੇਂ ਵੀ ਹੁੰਦਾ ਜੀ ਕਿ ਆਪਾਂ ਸ਼ਾਮ ਨੂੰ ਵੀ ਰੋਟੀ ਮਿਸ ਕਰ ਦਿੰਦੇ ਹਾਂ ਜੀ।
ਹਾਂਜੀ-ਹਾਂਜੀ, ਇਹ ਤਾਂ ਹੈ ਜੀ, ਭੁੱਖ ਵੀ ਬਹੁਤ ਘੱਟ ਲੱਗਦੀ ਹੈ ਜੀ ਗਰਮੀ ਚ।
ਬਿਲਕੁਲ ਜੀ ਬਿਲਕੁਲ ਕਿਉਂਕਿ ਆਪਾਂ ਸਾਰਾ ਦਿਨ ਪਾਣੀ ਪੀ ਜਾਂਦੇ ਹਾਂ ਜੀ। ਉਹਦੇ ਨਾਲ ਕੀ ਆਪਣਾ ਢਿੱਡ ਭਰਿਆ ਰਹਿੰਦਾ ਜੀ।
ਹਾਂਜੀ।
ਤੇ ਕਈ ਵਾਰ ਤਾਂ ਆਪਾਂ ਹੀ ਦੋ ਤਿੰਨ ਵਾਰ ਪਾਣੀ ਪੀ। ਕੇ ਜੀ ਸ਼ਾਮ ਨੂੰ ਰੋਟੀ ਖਾਂਦੇ ਨਹੀ ਜੀ।
ਹਾਂਜੀ-ਹਾਂਜੀ।
ਕਿਉਂਕਿ ਗਰਮੀ ਦੇ ਨਾਲ ਜੀ ਜਿਹੜਾ ਜੀ। ਸਿਆਲ ਚ ਬੰਦਾ ਰੋਟੀ ਵੀ ਵੱਧ ਖਾਂਦਾ ਜੀ। ਘਿਓ ਵਗੈਰਾ ਹੋਰ ਬਹੁਤ ਚੀਜ਼ਾਂ ਜਿਹੜੀਆਂ ਜੀ। ਜਮਾ ਆਰਾਮ ਨਾਲ ਹਜ਼ਮ ਹੋ ਜਾਂਦੀਆਂ ਨੇ।
ਹਾਂਜੀ ਹਾਂਜੀ।
ਹਮ ਪਰ ਸਿਆਲ ਚ ਜਿਹੜੀ ਆ ਜੀ। ਸਭ ਤੋਂ ਵੱਡੀ ਦਿੱਕਤ ਉਦੋਂ ਆਉਂਦੀ ਹੈ ਜੀ ਜਦੋਂ ਕਦੇ ਧੁੱਪ ਨੀ ਨਿਕਲਦੀ ਜੀ।
ਹਾਂਜੀ ਹਾਂਜੀ ਉਦੋਂ ਆਉਂਦੀ ਹੈ ਜੀ।
ਹਾਂ ਜਿਵੇਂ ਸਾਰਾ ਦਿਨ ਕੋਰਾ ਪੈਂਦਾ ਰਹਿੰਦਾ ਜੀ।
ਹਾਂਜੀ-ਹਾਂਜੀ।
ਕੱਪੜੇ ਨੀ ਸੁੱਕਦੇ ਜੀ।
ਹਾਂਜੀ।
ਤੇ ਤਿੰਨ-ਤਿੰਨ ਦਿਨ ਕੱਪੜੇ ਏਦਾਂ ਹੀ ਲਟਕਦੇ ਰਹਿੰਦੇ ਨੇ ਜੀ।
ਹਾਂਜੀ-ਹਾਂਜੀ।
ਜਦੋਂ ਧੁੱਪ ਨੀ ਆਉਂਦੀ ਉਦੋਂ ਕੱਪੜੇ ਨੀ ਸੁੱਕਦੇ ਜੀ। ਨਾ ਆਪਾਂ ਬਾਹਰ ਨਿਕਲ ਸਕਦੇ ਹਾਂ ਛੇਤੀ ਜਿਹੀ ਕਿਉਂਕਿ ਕੋਰਾ ਜਿਆਦੇ। ਪੈਂਦਾ ਜੀ ਹਾਂਜੀ। ਜੀ ਜਿਹੜਾ ਕੋਈ ਨੌਕਰੀ ਹੋਰ ਨੌਕਰੀ ਵਗੈਰਾ ਕਰਦਾ ਜੀ। ਉਂ ਵੀ ਬਹੁਤ ਔਖਾ ਹੋ ਜਾਂਦਾ ਹੈ।
ਹਾਂਜੀ-ਹਾਂਜੀ ਕਈ ਵਾਰੀ ਜਾਂਦੇ ਜਾਂਦੇ ਆਦੇ ਜੀ ਬਾਈਕ ਤੇ ਜਾਂਦੇ ਨੇ ਜਿਹੜੇ। ਵੀ ਓਦਾਂ ਜਾਂਦੇ ਨੇ ਹੱਥ ਵੀ ਸੁਨ ਹੋ ਜਾਂਦੇ ਨੇ।
ਹਾਂਜੀ।
ਹਾਂਜੀ।
ਜੇਕਰ ਜ਼ਿਆਦਾ ਧੁੰਦ ਪੈਂਦੀ ਆ ਉਹਦੇ ਕਾਰਨ ਕੋਈ ਐਕਸੀਡੈਂਟ ਵਗੈਰਾ ਵੀ ਹੋ ਜਾਂਦਾ
ਹਾਂਜੀ-ਹਾਂਜੀ
ਪਰ ਗਰਮੀਆਂ ਚ ਆਪਾਂ ਨੂੰ ਇਹਦੀ ਕੋਈ ਦਿੱਕਤ ਨੀ ਆਉਂਦੀ ਜ
ਹਾਂਜੀ-ਹਾਂਜੀ
ਪਰ ਗਰਮੀ ਦੀ ਆਪਾਂ ਨੂੰ ਇੱਕ ਗੱਲ ਬਹੁਤ ਜਿਆਦ ਆਉਂਦੀ ਹੈ
ਹਾਂਜੀ।
ਜਦੋਂ ਆਪਣੀ ਬਚਪਨ ਦੇ ਵਿੱਚ ਕਦੇ ਵੀ ਲਾਈਟ ਚਲੀ ਜਾਂਦੀ ਸੀ।
ਹਾਂਜੀ ਸਾਰੇ ਬਾਹਰ ਨਿਕਲ ਕੇ ਬੈਠ ਜਾਂਦੇ ਸੀ।
ਜੀ ਸਾਰਾ ਕ ਟੱਬਰ ਕੋਠੇ ਦੀ ਛੱਤ ਤੇ ਚੜ੍ਹ ਕੇ ਬਹਿ ਜਾਂਦਾ ਸੀ ਜੀ।
ਹਾਂਜੀ-ਹਾਂਜੀ।
ਉੱਥੇ ਆਪਾਂ ਰਾਤ ਨੂੰ ਸਾਰੀ ਰਾਤ ਤਾਰੇ ਦੇਖਦੇ ਰਹਿੰਦੇ ਜੀ।
ਹਾਂਜੀ ਰੌਣਕ ਲੱਗੀ ਰਹਿੰਦੀ ਜੀ ਹਾਂਜੀ।
ਕਦੀ ਵੀ ਮਤਲਬ ਵੀ ਨੀਂਦ ਆ ਜਾਣੀ। ਪਤਾ ਹੀ ਨਹੀਂ ਲੱਗਦਾ ਸੀ ਇਸੀ ਕਰਕੇ ਲੋਕ ਕੋਟ। ਕੋਠੀਆਂ ਤੇ ਚੜਨਾ ਹੀ ਭੁੱਲ ਗਏ ਨੇ ਜੀ।
ਹਾਂਜੀ-ਹਾਂਜੀ।
ਕਿਉਂਕਿ ਹੁਣ ਤਾਂ ਜ ਜਿਹੇ ਹਰੇਕ ਦੇ ਘਰ ਦੇ ਵਿੱਚ ਏ ਸੀ ਲੱਗਿਆ ਹੋਇਆ ਜੀ ਹਰੇਕ ਵਿਅਕਤੀ ਹੈ ਜਿਹੜਾ ਏਸੀ ਦੇ ਥੱਲੇ ਪੈਂਦਾ ਤੇ ਕੋਈ ਵੀ ਵਿਅਕਤੀ ਹੈ ਜਿਹੜਾ ਕੋਟ ਪੱਠੇ ਤੇ ਨੀਂਹ ਪੈਂਦਾ ਏ
ਹਾਂਜੀ ਹਾਂਜੀ
ਪਰ ਸਰਦੀ ਦੇ ਵਿੱਚ ਵੀ ਆਪਾਂ ਨੂੰ ਅੰਦਰ ਪੈਣਾ ਪੈਂਦਾ ਜੀ
ਹਾਂਜੀ ਹਾਂਜੀ
ਠੰਢ ਦੇ ਕਾਰਨ ਕਿਉਂਕਿ ਜੇ ਆਪਣਾ ਹੱਥ ਪੈਰ ਸ ਅਹ ਆਪਾਂ ਕਹੀ ਠਰਦੇ ਰਹਿੰਦੇ ਨੇ ਜ ਆਪਾਂ ਨੂੰ ਅੰਦਰ ਪੈਣਾ ਪੈਂਦਾ ਜੀ
ਹਾਂਜੀ
ਪਰ ਆਪਾਂ ਨੂੰ ਠੰਢ ਦੇ ਵਿੱਚ ਕੋਈ ਲਾਈਟ ਦੀ ਦਿੱਕਤ ਨੀ ਆਉਂਦੀ ਜੀ
ਹਾਂਜੀ ਹਾਂਜੀ ਤਾਂ ਹੈ ਜੀ
ਮੋਟੀਆਂ ਮੋਟੀਆਂ ਰਜਾਈਆਂ ਲੈ ਕੇ ਹਰੇਕ ਵਿਅਕਤੀ ਸੋ ਜਾਂਦਾ
ਹਾਂਜੀ ਕਈ ਤਾਂ ਜੀ ਪੱਖਾ ਵੀ ਨਹੀਂੀ ਲਗਾਉਂਦੇ ਹੈਗੇ।
ਅਹ ਦੇਖੋ ਜੀ ਆਪਾਂ ਠੰਢ ਦੇ ਵਿੱਚ ਸਰ੍ਹੋਂ ਦਾ ਸਾਗ ਬਣਾਉਣੇ ਆ ਮੱਕੀ ਦੀ ਰੋਟੀ ਘਿਓ ਪਿੰਨੀਆਂ ਖੋਆ
ਹਾਂਜੀ-ਹਾਂਜੀ-
ਜਵਾਰ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜੀ ਜਿਹੜੀਆਂ ਕਿ ਖਾਣ ਨੇ ਆਪਾਂ ਨਾਲੇ ਨਾਲੇ ਹਜ਼ਮ ਹੋ ਜਾਂਦੀਆਂ ਨੇ ਜੀ
ਹਾਂਜੀ ਨਾਲੇ ਤਾਕਤਾਲੀਆਂ ਹੁੰਦੀਆਂ ਨੇ ਜੀ
ਹਾਂਜੀ ਬਿਲਕੁਲ ਜੀ ਬਿਲਕੁਲ
ਹਾਂਜੀ
ਆਪਾਂ ਨੂੰ ਗਰਮੀ ਦੇ ਵਿੱਚ ਬਹੁਤ ਸੋਚ ਸੋਚ ਕੇ ਖਾਣਾ ਪੈਂਦਾ ਜੀ।
ਹਾਂਜੀ ਹਾਂਜੀ
ਕਿਉਂਕਿ ਹਰੇਕ ਚੀਜ਼ ਦੇ ਨਾਲ ਤਾਂਾ ਜੀ ਤੇਜ਼ਾਬ ਬਣ ਜਾਂਦਾ ਹੈ
ਹਾਂਜੀ ਅਸੀਂ ਕਹਿ ਦਿੰਨਦੇ ਹਾਂ ਜੀ ਆਹ ਚੀਜ਼ ਗਰਮ ਆ
ਹਾਂਜੀ ਬਿਲਕੁਲ ਜੀ ਬਿਲਕੁਲ ਇਸ ਲਈ ਸਾਨੂੰ ਮੈਨੂੰ ਤਾਂ ਜੀ ਬਹੁਤ ਜ਼ਿਆਦਾ ਠੰਢ ਦੇ ਦਿਨ ਹੀ ਪਸੰਦ ਨੇ ਜੀ ਜਿੰਨੇ ਮਰਜੀ ਕੱਪੜੇ ਪਾਓ ਤੇ ਕੋਈਥ ਰਕਾਵਟ ਨਹੀਂ ਮਹਿਸੂਸ
ਹਾਂਜੀ ਹਾਂਜੀ
ਪਰ ਠੰਡ ਦੀ ਇੱਕ ਹੀ ਦਿੱਕਤ ਹੈ ਜਦੋਂ ਧੁੱਪ ਨਹੀਂ ਨਿਕਲਦੀ ਸੀ
ਹਾਂਜੀ ਹਾਂਜੀ
ਕਿਉਂਕਿ ਕੱਪੜੇ ਨੀ ਸੁੱਕਦੇ ਜੀ
ਹਾਂਜੀ
ਜੇਕਰ ਕੋਈ ਵਿਅਕਤੀ ਨੇ ਬਾਹਰ ਜਾਣਾ ਹੁੰਦਾ ਉਹਦੇ ਲਈ ਬਹੁਤ ਔਖਾ ਹੋ ਜਾਂਦਾ ਜੀ
ਹਾਂਜੀ ਹਾਂਜੀ
ਗਰਮੀ ਦੇ ਵਿੱਚ ਸਾਨੂੰ ਇਹ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਜੀ
ਹਾਂਜੀ ਹਾਂਜੀ
ਕਿਉਂਕਿ ਜਿਹੜੀ ਗਰਮੀ ਆ ਜੀ ਉਹਦੇ ਵਿੱਚ ਦੇਖ ਆਪਾਂ ਪਰ ਆਪਾਂ ਨੂੰ ਇੱਕ ਗਰਮੀ ਚ ਹੋਰ ਔਖਾ ਹੋ ਜਾਂਦਾ ਕਿਉਂਕਿ ਧੁੱਪ ਜਿਆਦਾ ਪੈਂਦੀ ਹੈ ਜੀ
ਹਾਂਜੀ
ਟੈਂਪਰੇਚਰ ਵਧਣ ਦੇ ਕਾਰਨ ਜੀ ਬਾਹਰ ਨਿਕਲ ਨੂੰ ਜੀਅ ਨਹੀਂ ਕਰਦਾ ਜੀ
ਹਾਂਜੀ ਹਾਂਜੀ
ਏਸੀਆਂ ਕੂਲਰਾਂ ਥੱਲੇ ਰਹਿਣਾ ਹੀ ਪਸੰਦ ਕਰਦੇ ਸੀ
ਹਾਂਜੀ ਹਾਂਜੀ
ਇਸ ਲਈ ਸਾਨੂੰ ਗਰਮੀ ਤੇ ਸਿਆਲ ਦੇ ਦਿਨ ਦੋਵੇਂ ਹੀ ਕੁਛ ਹੱਦ ਤੱਕ ਬਰਾਬਰ ਰੱਖਣੇ ਪੈਂਦੇ ਨੇ
ਹਾਂਜੀ ਹਾਂਜੀ
ਹਮ ਇਸ ਲਈ ਜਿਹੜਾ ਸਿਆਲ ਹੈ ਜੀ ਉਹ ਦੇਖੋ ਛੇ ਮਹੀਨੇ ਸਿਆਲ ਦੇ ਦਿਨ ਰਹਿੰਦੇ ਨੇ ਛੇ ਮਹੀਨੇ ਹੀ ਗਰਮੀ ਦੇ ਦਿਨ
ਹਾਂਜੀ ਹਾਂਜੀ
ਤੇ ਗਰਮੀ ਦੇ ਵਿੱਚ ਆਪਾਂ ਨੂੰ ਦੇਖੋ ਜੀ ਬਾਹਰ ਨਿਕਲਣਾ ਬਹੁਤ ਔਖਾ ਹੋ ਜਾਂਦਾ ਹੈ ਕਿਉਂਕਿ ਟੈਂਪਰੇਚਰ ਬਹੁਤ ਹਾਈ ਰਹਿੰਦਾ ਹੈ
ਹਾਂਜੀ ਹਾਂਜੀ
ਗਰਮਾਇਸ਼ ਬਹੁਤ ਜ਼ਿਆਦਾ ਪੈਂਦੀ ਹੈ ਜੀ
ਹਾਂਜੀ
ਆਪਾਂ ਦੇਖੋ ਗਰਮੀ ਦੇ ਵਿੱਚ ਇੱਕ ਦੋ ਫਲ ਖਾ ਸਕਦੇ ਹ ਜਿਵੇਂ ਜੀ ਅਹ ਆਪਣਾ ਅੰਬ ਹੋ ਗਿਆ ਜੀ ਤਰਬੂਜ ਹੋ ਗਿਆ ਜੀ
ਹਾਂਜੀ ਅੰਬ ਵਿੱਚ ਕਹਿ ਦਿੰਦੇ ਨੇ ਵੀ ਘਮਾ ਉਹ ਵੀ ਕਈ ਲੋਕਾਂ ਨੂੰ ਜੀ ਮਾਫਕ ਵੀ ਨੀ ਪੈਂਦਾ ਉਹ ਖਾ ਵੀ ਨੀ ਪਾਉਂਦੇ ਜੀ ਗਰਮੀਆਂ ਦੇ ਫਲ ਦਾ ਮਜਾ ਵੀ ਨਹੀਂੀ ਲੈ ਸਕਦੇ ਜੀ
ਹਾਂ ਬਿਲਕੁਲ ਜੀ
ਹਾਂਜੀ
ਬਿਲਕੁਲ ਜੀ ਓਕੇ ਮੈਮ ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਟੋਪਿਕ ਤੇ ਗੱਲ ਕਰਕੇ ਜੀ
ਓਕੇ ਜੀ ਓਕੇ